ਹੈਲੋ।
ਸਾਸੀ ਕਾਲ ਮਾਸੀ ਜੀ।
ਸਾਸ੍ਰੀ ਕਾਲ ਬੇਟੇ ਸਾਸ੍ਰੀ ਕਾਲ ਹੋਰ ਕੀ ਹਾਲ ਚਾਲ ਐ?
ਵਧੀਆ-ਵਧੀਆ ਹਾਂ, ਤੁਸੀਂ ਦੱਸੋ ਜੀ?
ਹਾਂ ਹੋਰ ਠੀਕ ਐ ਕਾਰ ਪਰਿਵਾਰ ਮੰਮੀ ਪਾਪਾ ਸਭ ਠੀਕ ਠਾਕ ਐ?
ਹਾਂਜੀ-ਹਾਂਜੀ ਸਾਵ ਵਧੀਆ ਜੀ, ਤੁਸੀਂ ਦੱਸੋ?
ਹਾਂਜੀ-ਹਾਂਜੀ ਸ਼ੁਕਰ ਐ ਮਾਲਿਕ ਦਾ।
ਸ਼ੁਕਰ ਈ ਰੇਹਣਾ ਚਾਹੀਦਾ।
ਹਾਂ, ਹੋਰ ਵੇਟੇ?
ਬਾੱਸ ਟੀਕ-ਟਾਕ ਓਰ ਦੱਸੋ ਕੀ ਬਣਾਏਆ, ਆੱਜ ਕਾਣੇ ਪੀਣੇ ਚ
ਬਾਸ ਆਜ ਪੈਲੇ ਛੋਲੇਆਂ ਦੀ ਦਾਲ ਬਣਾਈ ਸੀ ਨਾਲ ਪੋਦੀਨੇ ਦੀ ਚਟਨੀ ਬਣਾ ਲਹੀ ਹੀ। ਹਾਂ, ਕੁਛ ਖਾਸ ਤੇ ਬਣਾਇਆ ਨੀ ਬਸ ਏਹੀ ਦਾਲ ਫੁਲ ਕਈ ਹੂੰ।
ਹਾਂਜੀ-ਹਾਂਜੀ ਉਹ ਤਾਂ ਗੱਲ ਹੈਗੀ ਏ।
ਹਾਂ ਬਾਕੀ ਮਿੱਠੇ ਚ ਬਣਾ ਲੇਆ ਸੀ ਮੈਂ ਹਾਂ, ਹਾਂ ਕੁਲਫੀ ਬਣਾਈ ਸੀਗੀ।
ਅੱਛਾ, ਹਾਂਜੀ ਓਈ ਉਈਓ ਵਾਲੀ ਬਣਾਈ ਸੀ, ਜਦੋਂ ਮੈਂ ਆਏਆ ਸੀ ਤੁਹਾਡੇ ਉੱ ਉੱਥੇ ਮੈਂ ਖਾਈ ਸੀ ਇੱਕ ਵਾਰੀ, ਯਾਦ ਏ? ਹਾਂਜੀ-ਹਾਂਜੀ ਉਹ ਓ ਹਾਂਜੀ ਉਹ
ਹਾਂ।
ਉਹ ਤਾਂ ਬੜੀ ਸਵਾਦ ਬਣਾਈ ਸੀ ਤੁਸੀਂ ਇੱਕ ਵਾਰੀ ਮੈਂ ਆਇਆ ਸੀ ਨਾ ਤੁਹਾਡੇ ਘਰ। ਓ ਬੜੀ ਸਵਾਦ ਲੱਗੀ ਸੀ ਮੈਨੂੰ, ਹਾਂਜੀ। ਉਹ ਤਾਂ, ਸੱਚੀ ਓ ਬੜੀ ਸਵਾਦ ਸੀ। ਓ ਤਾਂ ਮੈਂ ਮਤਲਬ ਜਦੋਂ ਵਾਪਸੀ, ਆ ਰਿਆ ਸੀ, ਪੂਰੇ ਰਿਸਤੇ 'ਚ ਸੋਚਦਾ ਆਯਾ, ਮਤਲਬ ਕਿੰਨੀ ਸਵਾਦ ਹੈਗੀ ਸੀ, ਮੇਰੇ ਮੂੰਹ 'ਚ ਸੁਵਾਦ ਨਹੀਂ ਗਿਆ ਉਹਦਾ, ਘਰ ਆਦੇ- ਆਦੇ- ਆਦੇ। ਹਾਂਜੀ ਹਾਂਜੀ ਮੈਂ ਤਾਂ ਸਗੋਂ ਪੁੱਛਣੀ ਤੁਹਾਨੂੰ ਰੈਸਪੀ ਕਿਵੇਂ ਤੁਸੀਂ ਬਣਾਉਂਦੇ ਓ। ਮੈਂ ਕੇਹਾ ਫੇਰ ਮੈਂ, ਹਾਂਜੀ ਦੱਸ ਮੰਮੀ ਨੂੰ ਦੱਸਾਂ ਮੰਮੀ ਬਣਾ ਕੇ ਖਿਲਾਏਗੀ ਫੇਰ ਮੈਨੂੰ, ਮੈਂ ਇਹ ਸੋਚਦਾ ਪਿਆ ਸੀ ਹਾਂਜੀ-ਹਾਂਜੀ।
ਅੱਛਾ-ਅੱਛਾ-ਅੱਛਾ ਠੀਕ ਏ ਹਾਂ। ਕੁਲਫੀ ਦੀ ਤਰੀਫ਼ ਮੇਰੇ ਕਾਫੀ ਜਨੇ ਕਰਦੇ ਏ ਵੈਸੇ, ਪਰਮਾਤਮਾ ਦੀ ਕਿਰਪਾ ਨਾਲ
ਮੈਂ ਬਾਹ ਪਾਣੀ ਲੈ ਕੇ ਖਾਂ ਖਾਂਦੇ ਹੁੰਦੇ ਜਿਵੇਂ ਬਾਹਰ ਪਾਈ ਵੇਚਦੇ ਨੇ ਉਹ ਲੈ ਕੇ ਖਾਈ ਉਹ ਸਵਾਦ ਬਿਲਕੁਲ ਉਹ ਭਾਈ ਵਾਲਾ ਆਇਆ ਸੀ ਮਤਲਬ ਐਂ ਲਗਦੀ ਨਹੀਂ ਪਈ ਸੀ ਘਰ ਬਣੀ ਜਾਏ ਉਹ
ਅੱਛਾ ਨਹੀਂ ਉਹ ਸੌਖੀ ਕੀ ਆ ਉਹਦਾ ਕਰਨਾ ਕੀ ਹੈ ਖਾਸ ਥੋੜ੍ਹੀ ਆ ਹਾਂ ਕੁਛ ਨੀ ਬਸ ਨਾ ਦੁੱਧ ਚ ਮਿੱਠਾ ਪਾ ਕੇ ਨਾ ਥੋੜਾ ਘੱਟ ਮਿੱਠਾ ਮਿਠਾ ਪਾਉਣਾ ਹੈਗਾ ਕਿਉਂਕਿ ਦੁੱਧ ਕੜੇਗਾ ਵੀ ਨਾ
ਹਾਂਜੀ ਹਾਂਜੀ
ਜਦੋਂ ਦੁੱਧ ਕੜ ਕੜ ਕੇ ਫੇਿਰ ਜਦੋਂ ਅੱਧੇ ਤੋਂ ਅੱਧਾ ਹੋ ਜਾਵੇ ਹਾਂ ਤੇ ਉਹਨੂੰ ਨਾ ਨਾਲ ਹੀ ਹਿਲਾਈ ਜਾਣਾ ਵ ਪਰ ਮਤਲਬ ਇਹ ਨੀ ਕਿ ਅਸੀਂ ਗੈਸ ਧਰ ਕੇ ਤੇ ਆਪਣਾ ਮਤਲਬ ਜੋ ਮਰਜ਼ੀ ਕਰਦੇ ਰਹੀ ਏਦਾਂ ਨੀ ਕਰਨਾ ਹਾਂ ਜਿਵੇਂ ਕਿ ਦੁੱਧ ਨੂੰ ਮਤਲਬ ਕਿ ਇੱਕ ਉਬਾਲਾ ਆ ਗਿਆ ਤੇ ਉਬਾਲਾ ਆ ਕੇ ਫੇਰ ਅਸੀਂ ਗੈਸ ਘੱਟ ਕਰ ਦਿੰਨਾ ਤੇਜ਼ ਤੇ ਨਹੀਂ ਕਢਨਾ
ਅੱਛਾ ਅੱਛਾ
ਤੇਜ਼ ਤੇ ਕੱਢ ਕੇ ਤੇ ਪੰਜ ਦ ਮਿੰਟ ਚ ਸੁੱਕ ਜਾਏਗਾ ਉਹਦਾ ਤੇ ਉਹ ਨੀ ਮਤਲਬ ਸਵਾਦ ਨੀ ਆਨਾ ਫਿਰ, ਇਹ ਬੰਨਾ ਹੀ ਪੂਰਾ ਮਤਲਬ ਗੈਸ ਘੱਟ ਕਰਕੇ ਹੈ ਸੀਮ ਤੇ ਹਾਂ ਗੈਸ ਸਿਮ ਕਰਕੇ ਨਾ ਤੇ ਐਨੂੰ ਨਾ ਨਾਲ-ਨਾਲ ਹਿਲਾਂਦੇ ਰੈਣਾ। ਦੁੱਧ ਕੱੜਦਾ ਰਹੇਗਾ ਸਿਮ-ਸਿਮ ਤੇ। ਤੇ ਨਾਲ ਥੋੜੀ-ਥੋੜ੍ਹੀ ਦੇਰ ਬਾਦ ਮਤਲਬ ਦਸ-ਦਸ ਪੰਦਰਾ -ਪੰਦਰਾਂ ਮਿੰਟ ਬਾਦ ਨਾ ਇਨੂ‌ ਹੀਲਾਂਦੇ ਰੈਣਾ। ਹਮ ਬਸ ਥੋੜ੍ਹੀ ਮਿਹਨਤ ਤਾਂ ਹੈ ਵਾ ਇਹਦੇ ਚ
ਖਾਲੀ ਦੁੱਧ ਨੂੰ ਹੀ ਹਿਲੋਣਾ ਪੈਣਾ ਜਾਂ ਕੁਛ ਉਹ ਪ੍ਰੋਡਕਟ ਵੀ ਪੈਂਦਾ ਹੈ ਵਿੱਚ ਉਹਦੇ
ਨਹੀਂ ਪ੍ਰੋਡਕਟ ਕੁਛ ਨਹੀਂ ਪੈਂਦਾ
ਅੱਛਾ ਅੱ
ਕਿ ਜਿਵੇਂ ਤੁਸੀਂ ਦੁੱਧ ਨੂੰ ਥੋੜਾ ਜਲਦੀ ਕਾਢਨਾ ਹੋਵੇ ਤੇ ਫੇ ਥੋੜਾ ਜਿਹਾ ਉਹ ਸੁੱਕਾ ਦੁੱਧ ਨੀ ਆਉਂਦਾ ਹਾਂ ਪੋਡਰ ਵਾਲਾ ਸੁੱਕ ਜਿਹੜਾ ਹੁੰਦਾ ਵਾ ਨਾ ਉਹ ਪਾ ਸਕਦੇ ਤੁਸੀਂ ਵੈਸੇ ਮੈਂ ਤੇ ਨੀ ਪਾਉਦੀ ਹੈਗੀ ਮੈਂ ਤੇ ਆਪਣਾ ਘਰ ਦਾ ਕੰਮ ਕਰਦੇ ਕਰਦੇ ਨਾਲ ਨਾਲ ਹੀ ਲਦੀ ਰਹਿੰਦੀ ਹਾਂ ਹਾਂ ਮੈਂ ਕ ਘੱਟ ਹੀ ਵੈਸੇ ਯੂਜ ਕਰਦੀ ਹਾਂ ਸੁੱਕਾ ਦੁੱਧ ਤੇ ਆਪਣਾ ਨਾਲ ਨਾਲ ਕੰਮ ਕਰਦੇ ਰਹੇ ਹੋਰ ਕੰਮ ਨਾਲ ਨਾਲ ਬਸ ਇਹ ਧਿਆਨ ਰੱਖੋ ਆ ਵੀ ਹੀ ਲੈਣਾ ਵਾ ਉਹ ਨੀ ਵੀ ਕੰਮ ਚ ਬੰਦਾ ਭੁੱਲ ਜਾਵੇ ਇਹ ਗੱਲ ਨੀ ਹਾਂ ਨਾ ਕਸਟਡ ਦੀ ਲੋੜ ਹੀ ਨਹੀਂ ਇਹ ਚ ਹਾਂ ਨਾ ਬੇਟੇ ਨਾ ਕਸਟਰਡ ਦੀ ਜ਼ਰੂਰਤ ਹੀ ਨਹੀਂ ਹੈਗੀ ਹਾਂ ਏਦਾਂ ਹੀ ਉਹਨੂੰ ਕਾਢਨਾ ਹੀਈ ਹੈਗਾ ਦੁੱਧ ਨੂੰ ਬਸ ਕਾਢਨ ਦਾ ਤਰੀਕਾ ਠੀਕ ਹੋਣਾ ਚਾਹੀਦਾ ਵਾ
ਅੱਛਾ ਮਤਲਬ ਉਹ ਟੇਸਟ ਵਗੈਰਾ ਉਹ ਕਸਟਟਰਡਤੇ ਨਹੀਂ ਆਉਂਦਾ ਮੈਂ ਸੋਚ ਰਿਹਾ ਸੀ ਕਸਟਰਡ ਤੋਂ ਆਉਂਦਾ ਉਹ ਟੇਟ ਜਹੜਾ ਕੁਲਫੀ ਦਾ ਆਉਂਦਾ ਹੈ ਅੱਛਾ ਅੱਛਾ ਅੱਛਾ ਠੀਕ ਹੈ ਅੱਛਾ ਅੱਛਾ ਆਸ ਕਰੀਮ ਚੁਪ
ਕੁਲਫੀ ਚ ਕਸਟਰਡ ਮੈਂ ਨਹੀਂ ਪਾਉਦੀ ਮਤਲਬ ਕਿ ਹਾਂ ਉਹ ਤੇ ਫੇਰ ਦਾ ਟਸਟ ਆਗਾ ਫਿਰ ਕੁਲਫੀ ਦਾ ਟਸਟ ਨੀ ਆਉਣਾ
ਹੂੰ ਹੂੰ ਹਾਂਜੀ ਹਾਂਜੀ।
ਹਾਂ। ਤੇ ਉਹ ਫੇਰ ਉਹਨੂੰ ਹਿਲਾ ਹਿਲਾ ਕੇ ਨਾ ਜਦੋਂ ਦੁੱਧ ਅੱਧੇ ਤੋਂ ਅੱਧਾ ਰਹਿ ਜਾਵੇ।
ਅੱਛਾ
ਹਾਂ ਬਸ ਇਹ ਗੱਲ ਦਾ ਧਿਆਨ ਰੱਖਣਾ ਕਿ ਖੰਡ ਘੱਟ ਹੀ ਪਾਉਣੀ ਹੈ। ਕਿਉਂਕਿ ਉਹ ਫਿਰ ਮਿੱਠਾ ਬਹੁਤ ਜ਼ਿਆਦਾ ਤੇਜ਼ ਹੋ ਜਾਏਗਾ ਕਿਉਂਕਿ ਕੜ ਕੜ ਕੇ ਫੇਰ ਉਹ ਮਿੱਠਾ ਕਰਾਰਾ ਹੋ ਜਾਂਦਾ ਨਾ ਤੇਜ਼ ਹੋ ਜਾਂਦਾ ਵਾ ਹਾਂ ਤੇ ਜਦੋਂ ਸਾਡਾ ਦੁੱਧ ਅੱਧਾ ਤੋਂ ਅੱਧਾ ਰਹਿ ਗਿਆ ਵਾ ਮਲਾਈ ਆਏ ਸੀਗੀ ਉਸ ਚ। ਕੋਈ ਨੀ ਮਲਾਈ ਨੂੰ ਤੁਸੀਂ ਲਾਈ ਜਾਓ ਚਮਚ ਨਾਲ।
ਅੱਛਾ।
ਹੈ ਨੀ ਕਿ ਮਲਾਈ ਉੱਤੋਂ ਲਾ ਲੈਣੀ ਲਾ ਨੀਗੀ ਮਲਾਈ ਨੂੰ ਵਿੱਚ ਹੀ ਘੋਲਦੇ ਹੀ ਰਹਿਣਾ ਵਾ। ਚਮਚ ਨਾਲ ਹੀ ਹਿਲਾਉਂਦੇ ਰਹਿਣਾ।
ਠੀਕ ਆ।
ਠੀਕ ਹੈ ਤੇ ਫੇਰ ਉਹਨੂੰ ਤੁਸੀਂ ਖੁੱਲੇ ਭਾਂਡੇ ਚ ਠੰਡਾ ਕਰ ਲੋ।
ਅੱਛਾ ਅੱਛਾ।
ਹਾਂ ਕੋਈ ਵੀ ਕੋਈ ਖੁੱਲ੍ਹਾ ਭਾਂਡਾ ਲੈ ਲੋ ਪੱਖੇ ਥੱਲੇ ਰੱਖ ਦੋ ਮਤਲਬ ਕਿਸੇ ਤਰੀਕੇ ਕਿ ਉਹਨੂੰ ਠੰਡਾ ਕਰਨਾ ਵਾ ਹਾਂ। ਤਾਂ ਜਦ ਤੁਸੀਂ ਠੰਡਾ ਵੀ ਕਰੋਗੇ ਨਾ ਤਾਂ ਵੀ ਉਹਨੂੰ ਥੋੜ੍ਹੀ ਥੋੜ੍ਹੀ ਦੇਰ ਬਾਦ ਹੀ ਲਉਣਾ ਵਾ ਨੇ ਤੇ ਫਿਰ ਚੱਕ ਜੇ ਇੱਦਾਂ ਹੀ ਜ ਜਾਣਾ ਵਾ ਫਿਰ।
ਅੱਛਾ ਅੱਛਾ ਮਤਲਬ ਜਿਵੇਂ ਪੰਖੇ ਦੇ ਨੀਚੇ ਰੱਖ ਲਈਏ ਉਹ।
ਹਾਂ ਪੱਖੇ ਥੱਲੇ ਰੱਖ ਕੇ ਨਾ ਉਹਨੂੰ ਥੋੜੀ ਥੋੜੀ ਦੇਰ ਬਾਅਦ ਨਾ ਚਮਚ ਨਾਲ ਹਾ ਹਿਲਾਓ। ਠੀਕ ਹੈ ਤੇ ਜਦੋਂ ਬਿਲਕੁਲ ਠੰਡੀ ਹੋ ਜਾਏਗੀ ਮਤਲਬ ਦੁੱਧ ਠੰਡਾ ਹੋ ਜਾਏਗਾ ਬਿਲਕੁਲ। ਕੜਿਆ ਹੋਇਆ ਸਾਡਾ।
ਹਾਂਜੀ ਹਾਂਜੀ।
ਅਤੇ ਫਿਰ ਉਹਨੂੰ ਤੁਸੀਂ ਮਤਲਬ ਕਿਸੇ ਉਹਦੇ ਵਿੱਚ ਪਾ ਕੇ ਨਾ ਕੀ ਕਹਿੰਦੇ ਨੇ ਅਹ ਉਹ ਗਲਾਸੀਆਂ ਆਉਂਦੀਆਂ ਨੇ ਡਿਸਪੋਜਬਲ ਗਲਾਸੀਆਂ ਨਹੀਂ ਹੁੰਦੀਆਂ ਪਲਾਸਟਿਕ ਦੀਆਂ ਹਾਂ ਕੋਲਡ ਡਰਿੰਕ ਵਾਲੀਆਂ ਸਮਝ
ਅੱਛਾ, ਅੱਛਾ, ਅੱਛਾ।
ਹਾਂ ਉਹ ਗੱਤੇ ਵਧੀਆ ਨੀ ਲੈਣੀਆਂ ਚਾਹ ਵਾਲੀਆ ਨੀ ਲੈਣੀਆਂ।
ਠੀਕ ਹੈ।
ਹਾਂ ਕੋਲਡ ਡਰਿੰਕ ਵਾਲੀ ਗਲਾਸੀ ਲੈਣੀ ਹੈ। ਠੀਕ ਹੈ। ਹਾਂ। ਕੋਲਡ ਡਰਿੰਕ ਵਾਲੀ ਗਲਾਸੀ ਲੈ ਕੇ ਤੇ ਉਹਦੇ ਵਿੱਚ ਫੇਰ ਅਸੀਂ ਉਹਨੂੰ ਮਤਲਬ ਦੁੱਧ ਨੂੰ ਪਾ ਲੈਣਾ ਵਾ ਜਿੰਨੀ ਜਿੰਨੀਆਂ ਅਸੀਂ ਜਮਾਨਾ ਚ ਚਾਹਦੇ ਹਾਂ ਵੈਸੇ ਮੈਂ ਅੱਧੇ ਤੋਂ ਥੋੜਾ ਉੱਪਰ ਹੋਵੇ ਗਲਾਸੀ। ਪੂਰੀ ਫੁੱਲ ਨੀ ਭਰਨੀ ਗਲਾਸੀ। ਅੱਧੇ ਤੋਂ ਉੱਪਰ ਗਲਾਸੀ ਹੋਵੇ ਤੇ ਉਹਦੇ ਵਿੱਚ ਪਾ ਕੇ ਨਾ ਫਿਰ ਉਹਨੂੰ ਫੋਇਲ ਪੇਪਰ ਨਹੀਂ ਆਂਦਾ ਸਿਲਵਰ ਪੇਪਰ
ਹਾਂਜੀ ਹਾਂਜੀ।
ਹਾਂ ਬਟਰ ਪੇਪਰ ਨੀ ਲੈਣਾ ਸਿਲਵਰ ਪੇਪਰ ਲੈਣਾ ਕੋਇਲ ਪੇਪਰ ਹਾਂ ਤੇ ਉਹ ਅਸੀਂ ਨਾ ਗਲਾਸੀ ਦਾ ਮਤਲਬ ਕਿ ਉੱਪਰ ਢੱਕਣ ਦੇ ਹਿਸਾਬ ਨਾਲ ਨਾ ਉਹ ਕੱਟ ਲੈਣਾ ਫੋਇਲ ਪੇਪਰ
ਅੱਛਾ ਅੱਛਾ।
ਹਾਂ ਤੇ ਉਹਨੂੰ ਕੱਟ ਕੇ ਨਾ ਗਲਾਸੀਆਂ ਨੂੰ ਨਾ ਚੰਗੀ ਤਰ੍ਹਾਂ ਕਵਰ ਕਰ ਲੈਣਾ ਉੱਤੋਂ ਮਤਲਬ ਕਿ ਜਿਵੇਂ ਹਵਾ ਨਾ ਜਾਏ ਉਹਦੇ ਅੰਦਰ।
ਅੱਛਾ।
ਹਾਂ ਬਿਲਕੁਲ ਪੈਕ ਕਰ ਦੇਨਾ ਮਤਲਬ ਗਲਾਸੀ ਦੇ ਢੱਕਣ ਨੂੰ ਬੰਦ ਕਰ ਲੈਣਾ ਕੱਜ ਲੈਣਾ ਗਲਾਸੀ ਨੂੰ ਠੀਕ ਹੈ। ਤੇ ਗਲਾਸੀਆਂ ਨੂੰ ਕੱਜ ਕੇ ਨਾ ਅਸੀਂ ਤੇ ਫਿਰ ਅਸੀਂ ਉਹ ਬਰਫ਼ ਵਾਲੇ ਖਾਨੇ ਚ ਰੱਖਣਾ ਆਪਣਾ ਫ੍ਰਿਜਰ ਵਿੱਚ
ਅੱਛਾ, ਅੱਛਾ, ਅੱਛਾ।
ਠੀਕ ਹੈ ਹਾਂ ਫਰੀਜਰ ਦਾ ਢੱਕਣ ਬਾਰ ਬਾਰ ਨਾ ਖੋਲੋ ਫਿਰ ਓਨੀ ਲੇਟ ਜੰਮੇਗੀ।
ਹਮ ਠੀਕ ਆ।
ਹਾਂ ਤੇ ਫੇਰ ਉਸ ਤੋਂ ਬਾਅਦ ਜਦੋਂ ਅੱਧ ਜੰਮ ਜਾਏਗੀ ਨਾ। ਮਤਲਬ ਬਿਲਕੁਲ ਨੀ ਉਹਨੂੰ ਜਮਾਨਾ ਜਦੋਂ ਥੋੜੀ ਜਿਹੀ ਕੱਚੀ ਪੱਕੀ ਜੰਮੇਗੀ ਢਿੱਲੀ ਢਿੱਲੀ ਜਿਹੀ। ਠੀਕ ਹੈ ਜਿਆਦਾ ਵੀ ਢਿੱਲੀ ਨਾ ਹੋਵੇ ਮਤਲਬ ਤੇ ਫੇਰ ਅਸੀਂ ਉਹਨਾਂ ਗਲਾਸੀਆਂ ਨੂੰ ਬਾਹਰ। ਕੱਢ ਕੇ ਨਾ ਤੇ ਉਹ ਚਮਚ ਆਉਂਦੇ ਲੱਕੜੀ ਦੇ।
ਅੱਛਾ
ਉਹ ਜਿਹੜੇ ਹੁੰਦੇ ਲੱਕੜ ਦੇ ਜਿਹੜੇ ਆਈਸਕ੍ਰੀਮ ਵਾਲਿਆਂ ਕੋਲ ਹੁੰਦੇ ਆ। ਲੱਕੜ ਦੇ ਉਹ ਚਮਚੇ ਜੇ ਹਾਂ ਹਾਂ ਲੱਕੜ ਦੇ ਚਮਚੇ। ਤੇ ਉਹ ਅਸੀਂ ਨਾ ਮਤਲਬ ਕਿ ਜਿਹੜਾ। ਫੋਇਲ ਪੇਪਰ ਨੀ ਹੈਗਾ ਜਿਹੜਾ ਗਲਾਸੀ ਨੂੰ ਕੱਜਿਆ ਹੋਏਗਾ ਤੇ ਉਹਨੂੰ ਚਮਚ ਨੂੰ ਨਾ ਉਹ। ਫ਼ੋਇਲ ਪੇਪਰ ਦੇ ਉੱਤੋਂ ਹੀ ਅਸੀਂ ਖੁਮਾਨਾ ਹੈਗਾ ਆਈਸ ਕਰ੍ਰੀਮ ਦੇ ਅੰਦਰ ਖੜਾ ਕਰਨਾ। ਠੀਕ ਹੈ ਬਸ ਇਹ ਧਿਆਨ ਹੋਵੇ ਕਿ ਇਹ ਜਿਹੜੀ ਸਾਡੀ ਕੁਲਫੀ ਹੈਗੀ ਹੈ ਨਾ। ਉਹ ਜ਼ਿਆਦਾ ਢਿੱਲੀ ਨਾ ਹੋਵੇ ਕਿਉਂਕਿ ਚਮਚ ਨੇ ਖੜਾ ਹੀ ਨਹੀਂ ਹੋਣਾ ਫਿਰ।
ਹਮ
ਤੇ ਨਾ ਹੀ ਜਿਆਦਾ ਕੁਲਫ਼ੀ ਬਿਲਕੁਲ ਜੰਮੀ ਹੋਵੇ ਤਾਂ ਵੀ ਚਮਚ ਫਿਰ ਉਹ ਅੰਦਰ ਨੀ ਜਾ। ਪਾਏਗਾ ਜ਼ੋਰ ਲੱਗੇਗਾ ਸਾਡੀ ਕੁਲਫ਼ੀ ਸਾਰੀ ਖਰਾਬ ਹੋ ਜਾਏਗੀ। ਹਾਂ ਕੁਲਫੀ ਥੋੜ੍ਹੀ ਮਤਲਬ ਅੱਧ ਜੰਮੀ ਜਿਹੀ ਹੋਣੀ ਚਾਹੀਦੀ ਹੈ। ਠੀਕ ਹੈ ਨਾ ਤੇ ਪੂਰੀ ਜੰਮੇ ਤੇ ਨਾ ਹੀ ਢਿੱਲਾ ਦੁੱਧ ਦੁੱਧ ਹੋਵੇ ਠੀਕ ਹੈ। ਚਮਚ ਉਹਦੇ ਚ ਨਾ ਫੋਇਲ ਪੇਪਰ ਦਾ ਉੱਤੋਂ ਹੀ ਖੜਾ ਕਰਨਾ ਵੈਂ। ਫੋਇਲ ਪੇਪਰ ਚ ਮੋਹਰੀ ਹੋ ਜਾਏਗੀ ਕੋਈ ਗੱਲ ਨੀ।
ਅੱਛਾ, ਅੱਛਾ, ਅੱਛਾ। ਮਤਲਬ ਫੋਆਇਲ ਪੇਪਰ ਹਟਾ ਕੇ ਨਹੀਂ ਉਹਨੂੰ ਪਾਉਣਾ ਵਿੱਚ ਚਮਚ। ਅੱਛਾ ਅੱਛਾ ਅੱਛਾ ਠੀਕ ਹੈ।
ਸਿਲਵਰ ਪੇਪਰ ਪਇਲ ਪੇਪਰ ਅਸੀਂ ਉੱਪਰ ਢੱਕਣ ਲਾਇਆ ਉਹਨ ਗਲਾਸੀ ਨੂੰ ਬੰਦ ਕੀਤਾ ਨਾ ਹਵਾ ਨਾ ਜਾਏ। ਉਹ ਟ ਉਹਦੇ ਉੱਤੇ ਹੀ ਅਸੀਂ।
ਠੀਕ ਉਹਦੇ ਉੱਤੇ ਹੀ ਮਤਲਬ ਪਾ ਦੇਣਾ ਭਾਵੇਂ ਮੋਹਰੀ ਹੋ ਜਾਵੇ। ਪਰ ਉਹਦੇ ਉੱਤੇ ਹੀ ਪਾ ਦੇਣਾ ਆਪਾਂ।
ਹਾਂ ਭਾਵੇਂ ਮੋਹਰੀ ਹੋ ਜਾਏ ਕੋਈ ਗੱਲ ਨੀ ਠੀਕ ਹੈ ਫੇਰ ਅਸੀਂ ਖੜੇ ਕਰਕੇ। ਚਮਚ ਸਾਰੀ ਗਲਾਸੀਆਂ ਜਿਨੀ ਵੀ ਅਸੀਂ ਕੁਲਫੀਆਂ ਜਮਾਈਆਂ ਵਾ।
ਹਾਂਜੀ ਹਾਂਜੀ
ਸਾਰਿਆਂ ਨੂੰ ਫਿਰ ਉੱਥੇ ਬਰਫ਼ ਵਾਲੇ ਖਾਨੇ ਚ ਲਾ ਦੇਣੀ ਅਸੀਂ। ਠੀਕ ਹੈ ਹਾਂ ਦੁਬਾਰਾ ਫੇਰ ਲਾ ਦੇਣੀ ਆ। ਠੀਕ ਹੈ ਫੇਰ ਜਦੋਂ ਮਤਲਬ ਕਿ ਜੰਮ ਜਾਏਗੀ ਬਾਰ ਬਾਰ ਨੀ ਛੇੜਨਾ ਹੈਗਾ ਵ। ਸਾਡੀ ਕੁਲਫੀ ਖਰਾਬ ਹੋ ਜਾਏਗੀ ਕਿ ਥੋੜੀਥੋੜੀ ਦੇਰ ਬਾਦ ਖੋਲ ਖੋਲ ਕੇ। ਕਿ ਜੰਮੀ ਕਿ ਨਹੀਂ ਜੰਮੀ ਜੰਮੀ ਕਿ ਨਹੀਂ ਜੰਮੀ ਹਾਂ ਥੋੜਾ ਜ ਵੇਟ ਕਰੋ ਮਤਲਬ। ਫੇਰ ਉਸ ਤੋਂ ਬਾਅਦ ਫਿਰ ਜਦੋਂ ਸਾਡੀ ਗੁਲਫੀ ਜੰਮ ਜਾਏਗੀ ਫ਼ਿਰ ਅਸੀਂ ਉਹਨਾਂ ਨੂੰ ਮਤਲਬ ਕਿ। ਬਾਹਰ ਕੱਢ ਕੇ।
ਹਾਂਜੀ
ਫੇਰ ਮਤਲਬ ਕੀ ਨਾ ਉਹਨੂੰ ਫੇਰ ਖੋਲਣ ਦਾ। ਖੋਲਣ ਦਾ ਵੀ ਨਾ ਸਾਨੂੰ ਤਰੀਕਾ ਆਉਣਾ ਚਾਹੀਦਾ ਵਾ। ਇਹ ਨੀ ਕਿ ਅਸੀਂ ਇੰਨੀ ਮਿਹਨਤ ਕੀਤੀ ਤੇ ਹੁਣ। ਅਸੀਂ ਕੱਢਣ ਕੁਲਫੀ ਨੂੰ ਕੱਢਣ ਲਗਏ ਆਪਣੀ ਮਿਹਨਤ ਖ਼ਰਾਬ ਕਰ ਲਈਏ ਠੀਕ ਹੈ। ਹਾਂ ਫੇਰ ਅਸੀਂ ਨਾ ਗਲਾਸੀ ਨੂੰ ਨਾ ਮਤਲਬ ਕਿ ਜਿਵੇਂ ਟੂਟੀ ਦਾ ਪਾਣੀ ਨੀ ਹੁੰਦਾ। ਹਾਂ ਗਲਾਸੀ ਤੇ ਥੱਲੇ ਹਿੱਸੇ ਨੂੰ ਟੂਟੀ ਦੇ ਥੱਲੇ ਕਰਨਾ ਬਸ। ਜਾਂ ਤੂੰ ਏਦਾਂ ਕਰੀ ਇੱਕ ਕੋਲੇ ਚ ਪਾਣੀ ਲੈ ਲਈ ਠੀਕ ਹੈ। ਇਹ ਕੋਲੇ ਚ ਨਾ ਥੋੜਾ ਜਿਹਾ ਪਾਣੀ ਲੈ ਕੇ ਨਾ ਉਹਦੇ ਵਿੱਚ ਗਲਾਸੀ ਨੂੰ ਦੋ ਮਿੰਟ ਖੜਾ ਕਰ ਲਈ।
ਠੀਕ ਹੈ।
ਠੀਕ ਹੈ ਖੜਾ ਕਰਕੇ ਨਾ ਹੌਲੀ ਹੌਲੀ ਉੱਪਰੋਂ ਸ ਫੋਇਲ ਪੇਪਰ ਉਤਾਰੀ।
ਹਾਂਜੀ ਹਾਂਜੀ।
ਠੀਕ ਹੈ ਫੋਇਲ ਪੇਪਰ ਉਤਾਰ ਕੇ ਨਾ ਹੌਲੀ ਹੌਲੀ ਚਮਚ ਨੂੰ ਏਦਾਂ ਖਿੱਚਣਾ ਨੀਗਾ ਸਾਰੀ ਕੁਲਫੀ। ਖ਼ਰਾਬ ਹੋਈ ਦੀ ਠੀਕ ਹੈ। ਨਾਲ ਨਾਲ ਉਹ ਤੋਂ ਗਲਾਸੀ ਤੋਂ ਕੁਲਫ਼ੀ ਉੱਤਰਦੀ ਜਾਏਗੀ ਪਾਣੀ ਤੋਂ ਨਾਲ ਨਾਲ ਉੱਪਰੋਂ ਚਮਚ ਨਾਲ ਹੌਲੀ ਹੌਲੀ ਪੁੱਸ਼ ਕਰਕੇ ਨਾ। ਉਹਨੂੰ ਏਦਾਂ ਮਤਲਬ ਕੱਢ ਲਈ।
ਮਤਲਬ ਇੱਕ ਦਮ ਨੀ ਕੱਢਨਾ ਹੈ
ਇਕ ਦਮ ਨੀ ਕੱਢਣੀ ਉਹ ਫੇਰ ਕੁਲਫੀ ਖ਼ਰਾਬ ਹੋ ਜੇ ਗੀ ਹਾਂ ਰਾਮ ਰਾਮ ਨਾਲ ਨਾ ਪੁਸ਼ ਕਰਕੇ ਨਾ ਮਤਲਬ ਕਿ ਹਾਂ ਚੱਮਚ ਨਾਲ ਆਰਾਮ ਨਾਲ ਕੱਢ ਕੇ ਹਾਂ ਤੇ ਉਹ ਫਿਰ ਸਾਡੀ ਕੁਲਫੀ ਤਿਆਰ ਹੈਗੀ ਏ
ਠੀਕ ਹੈ
ਬਸ ਇੱਕ ਗੱਲ ਮੈਂ ਕਹਿਣਾ ਤੈਨੂੰ ਭੁੱਲ ਗਈ ਹਾਂ ਜਦੋਂ ਅਸੀਂ ਦੁੱਧ ਕਾੜਾਂਗੇ ਨਾ ਤਾਂ ਵੈਸੇ ਆਪਣੀ ਮਰਜ਼ੀ ਆ ਕੁਛ ਪਾਓ ਨਾ ਪਾਓ ਵੈਸੇ ਮੈਂ ਨੀ ਪਾਂਦੀ ਹੈਗੀ ਉਹ ਨਾ ਕੁਲਫੀ ਜਿਆਦਾ ਹੈਵੀ ਹੋ ਜਾਂਦੀ ਫੇਰ ਹਾਂ ਤੁਹਾਡੀ ਮਰਜ਼ੀ ਆ ਤੁਸੀਂ ਗਿਰੀਆਂ ਪੀਸ ਕੇ ਪਾ ਲੋ ਛੋਟੀ ਇਲਾਚੀ ਪਿਸ ਕੇ ਪਾ ਲੋ ਜਦੋਂ ਦੁੱਧ
ਅੱਛਾ ਲੱਗਿਆ ਸੀ ਮੈਂ ਕਿਹਾ ਵਿਚ ਉਦੇ ਮਤਲਬ ਕਿਸ਼ਮਿਸ਼ ਵਗੈਰਾ ਕੁਛ ਡਰਾਈ ਫਰੂਟ ਜਾਂ ਪਾ ਲੀਏ ਕਿਤੇ ਸਵਾਦ ਵੱਧ ਜਾਵੇ ਉਹਦਾ
ਭੁੱਲ ਗੀ ਹਾਂ ਉਹ ਆਪਣੀ ਮਰਜ਼ੀ ਦਾ ਉੱਪਰ ਹੈਗੀ ਆ ਹਾਂ ਜਦੋਂ ਦੁੱਧ ਚ ਅਸੀਂ ਚੀਨੀ ਪਾਓਗੇ ਨਾ ਨਾਲ ਹੀ ਉਹਨਾ ਉਹਨਾਂ ਨੂੰ ਵੀ ਪਾ ਦੇਨਾ ਵੇ ਮੈਂ ਗਿਰੀਆਂ ਗਿਰੀਆਂ ਸਾਬਤ ਨੀ ਪਾਣੀਆਂ ਗਿਰੀਆਂ ਨੂੰ ਪੀਸ ਕੇ ਪਾਣਾ ਵਾ।
ਹਾਂ ਹਾਂ ਬਾਕੀ ਕਿਸ਼ਮਿਸ਼ ਵਗੈਰਾ ਪਾ ਲੀਏ ਜਿਹੜਾ ਸਵਾਦ ਰੇ
ਹਾਂ ਕਿਸ਼ਮਿਸ਼ ਪਾ ਦੋ ਗਿਰੀਆਂ ਨੂੰ ਪਿਸਕੇ ਪਾ ਦੋ ਛੋਟੀ ਇਲਾਇਚੀ ਦੇ ਦਾਣੇ ਨੀ ਹੁੰਦੇ ਛਿੱਲਕ ਨਹੀਂ ਪਾਣੇ ਛੋਟੀ ਇਲਾਇਚੀ ਦੇ ਛੋਟੀ ਇਲਾਇਚੀ ਦੇ ਦਾਣੇੇ ਕੱਢ ਕੇ ਨਾ ਉਹਨੂੰ ਪੀਸ ਕੇ
ਹਮ ਠੀਕ ਹੈ ਹਾਂ ਉਥੇ ਸਵਾਦ ਮਤਲਬ ਵੱਜੂਗਾ।
ਹਾਂ ਹਾਂ ਉਹ ਆਪਣੀ ਮਰਜ਼ੀ ਦੇ ਉੱਪਰ ਡਿਪੈਂਡ ਹੈਗਾ ਉਹ ਕੋਈ ਜਰੂਰੀ ਨਹੀਂ ਹੈਗਾ ਠੀਕ ਹੈ
ਹਾਂਜੀ ਹਾਂਜੀ
ਹਾਂ ਜਦੋਂ ਤੂੰ ਆਇਆ ਸੀ ਤੇ ਤੂੰ ਖਾਧੀ ਸੀ ਤੈਨੂੰ ਸਵਾਦ ਲੱਗੀ ਹੀ ਨਾ, ਹਾਂ ਬਸ। ਸਵੇੇਲਾ ਮੈਂ ਕੁਛ ਵੀ ਨਹੀਂ ਸੀ ਪਾਇਆ ਹਾਂ ਕਿਉਂਕਿ ਫੇਰ ਹਾਂ ਉਹ ਹੈ ਵਧੀਆ ਵੀ ਪੱਚਦੀ ਨੀ ਫੇਰ ਚੀਜ਼ ਹਾਂ ਹਾਂ ਚੀਜ਼ ਉਹ ਹੋਵੇ ਜਿਹੜੀ ਪਚ ਜਾਵੇ ਘਰ ਦੀ ਸਾਫ਼ ਸੁਥਰੀ ਚੀਜ਼ ਹਾਂ
ਸਗੋਂ ਮੈਂ ਯਾਦ ਹੀ ਕਰਦਾ ਸੀ ਮੈਂ ਕਿਹਾ ਉਹ ਕੁਲਫੀ ਬੜੀ ਸਵਾਦ ਮਿਲਦੀ ਸੀ ਤੁਸੀਂ ਅੱਜ ਫਿਰ ਨਾ ਲੇ ਤਾਂ ਕੁਲਫੀ ਦਾ ਇੱਕਦਮ ਯਾਦ ਆ ਗਈ
ਅੱਛਾ ਅੱਛਾ ਕੋਈ ਨੀ ਕਰੀ ਟਰਾਈ ਫੇਰ ਦੱ
ਹਾਂਜੀ ਹਾਂਜੀ ਠੀਕ ਹੈ ਕੋਈ ਨਹੀਂ ਬਣਾਵਾਂ ਕਿਸੀ ਦਿਨ ਹਾਂਜੀ
ਹਾਂ ਹਾਂ ਫੋਟੋ ਖਿੱਚ ਕੇ ਭੇਜੀ ਨਾਲੇ ਯਾ ਵੀਡੀਓ ਕਾਲ ਕਰੀ
ਠੀਕ ਹੈ ਠੀਕ ਹੈ ਜ਼ਰੂਰ ਓਕੇ ਠੀਕ ਹੈ, ਚਲੋ ਠੀਕ ਹੈ, ਮਾਸੀ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂ ਚੰਗਾ ਪੁੱਤਰ ਮੈਂ ਵੀ ਠੀਕ ਆ ਸਤਿ ਸ੍ਰੀ ਅਕਾਲ ਬੇਟੇ ਸਤਿ ਸ੍ਰੀ ਅਕਾਲ ਜਿੰਦੇ ਰਹੋ ਲੰਬੀਆਂ ਉਮਰਾਂ ਹੋਣ